ਹੈਲੋ- ਹੈਲੋ।
ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹੋਰ ਠੀਕ ਓ।
ਹਾਂਜੀ ਵਧੀਆ ਤੁਸੀਂ ਦੱਸੋ।
ਸਭ ਠੀਕ ਠਾਕ- ਸਭ ਵਧੀਆ, ਕੀ ਕਰ ਰਹੇ ਸੀ ਸੁੱਤੇ ਦੇ ਸੀ ਅਵਾਜ਼ ਤੋਂ ਲੱਗ ਰਿਹਾ ਸੁੱਕਦੇ ਜਿਸ ਰਾ ਸੁੱਤੇ ਦੇ ਸੀ।
ਨਈ- ਨਈ ਬਸ ਰੋਟੀ ਖਾ ਰੇ ਸੀਂ।
ਅੱਛਾ।
ਤੁਸੀਂ ਕੀ ਕਰ ਰਹੇ ਓ, ਹਾਂਜੀ- ਹਾਂਜੀ ਖਾਲ
ਮੈਂ ਰੋਟੀ ਮੈਂ ਰੋਟੀ ਖਾ ਵੀ ਲਈ, ਖਵਾ ਵੀ ਲਈ। ਕਿਚਨ ਵੀ ਸਾਫ਼ ਕੀਤੀ ਐ। ਹੁਨ ਫ੍ਰਰੀ ਹੋਗੀ ਸੀ। ਤਾਂ ਮੈਂ ਸੋਚੇਆ ਚਲੋ, ਤਾਨੂੰ ਕਾਲ ਕਰਾਂ। ਮੈਨੂੰ ਕੰਮ ਵੀ ਸੀ ਤਾਡੇ ਨਾਲ ਇਸ ਤਰਾਂ ਚਲੋ ਥੋੜੀ ਗੱਪਸ਼ੱਪ ਵੀ ਹੋ ਜਾਂਦੀ।
ਅੱਛਾ ਕੀ ਕੰਮ ਸੀ? ਹਾਂਜੀ ਹਾਂਜੀ।
ਕੰਮ ਤੇ ਮੈਂ ਸੋਚ ਰੀ ਸੀ ਤਾਨੂੰ ਪੁੱਛਾਂ ਕਿ ਤੁਸੀ ਬੜੀ ਬੋਡੀ ਮੇਨਟੇਨ ਕਰਕੇ ਰੱਖੀ ਹੋਈ ਐ। ਯਾ ਤੇ ਤੁਸੀ ਡਾਈਟਿੰਗ ਕੋਈ ਪਲੈਨ ਕਰ ਰੇਓ ਯਾਂ ਫੇਰ ਕੋਈ ਐਕਸਰਸਾਈਜ਼ ਕਰ ਰੇਓ। ਯੋਗਾ ਵਗੈਰਾ ਕਰ ਰੇਓ ਕੀ ਕਰ ਰੇਓ? ਮੈਨੂੰ ਵੀ ਥੋੜ੍ਹਾ ਗਾਈਡ ਕਰੋ। ਅੱਛਾ।
ਹਾਂਜੀ ਹਾਂਜੀ ਡਾਇਟਿੰਗ ਤੇ ਕਦੇ ਨੀ ਕੀਤੀ। ਜੋ ਮਿਲਦਾ ਐ ਖਾ ਲੈਂਦੀ ਆਂ। ਵੈਸੇ ਵੀ ਡਾਈਟਿੰਗ ਕਰਨ ਨਾਲੀ ਕੋਈ ਪਤਲਾ ਤੇ ਹੁੰਦਾ ਨੀ। ਐਕਸਰਸਾਈਜ਼ ਯੋਗਾ ਯਾਂ ਫੇਰ ਮੈਂ ਜ਼ੁੁੰਬਾ ਕਲਾਸਿਸ ਕਰਦੀਆਂ ਜ਼ਆਦਾਤਰ। ਓਦੇ ਨਾਲ ਬੋਡੀ ਫਿੱਟ ਰੈਂਦੀ ਐ। ਹਾਂਜੀ ਹਾਂਜੀ।
ਜੁੰਬਾਂ ਕਲਾਸਿਸ।
ਹਾਂਜੀ ਤੁਸੀ ਵੀ ਜੁਆਇਨ ਕਰ ਲਓ।
ਮੈਂ ਸੁਨੇਆ ਈ ਨੀ ਕਦੀ ਜੂੰਬਾ ਕਲਾਸਿਸ ਬਾਰੇ ਐ ਅ ਯੋਗਾ ਬਾਰੇ ਸੁਨੇਆ ਮੈਂ ਯੋਗਾ ਬਾਰੇ ਸੁਨੇਐ। ਐਕਸਰਸਾਈਜ਼ ਦਾ ਤੇ ਚਲੋ ਪਤਾ ਈਐ ਤੇ ਜੁੰਬਾ ਕਲਾਸਿਸ ਵਿੱਚ ਕੀ ਹੁੰਦੈ।
ਬੋਡੀ ਨੂੰ ਬੋਡੀ ਨੂੰ ਓ ਕਰਨ ਆਸਤੇ ਹੁੰਦੈ ਨਾ ਵੇਟ ਲੂ
ਅੱਛਾ।
ਲੂਜ਼ ਕਰਨ ਆਸਤੇ ਨਾਲੇ ਥੋੜ੍ਹਾ ਹਾਂਜੀ ਫੇਰ ਓਸ ਸਟੈਪ ਨੂੰ ਮਿਊਜ਼ਿਕ ਤੇ ਕਰਵਾਣਗੇ ਡਾਂਸ ਵਗੈਰਾ ਵੀਡੀਓਜ਼ ਆਂਦੀ ਰੀਲਸ ਆਂਦੀ ਤੁਸੀ ਟਰਾਈ ਕਰਨਾ ਦੀ।
ਟਰਾਈ ਤਾਂ ਕਰਨਾ ਚਾਵਾਂਗੀ। ਅੱਛਾ ਜੁਮਬਾ ਕਲਾਸਿਸ ਇਚ ਕੀ ਕਰਦੇ ਓ ਕਿ ਪੈਲਾਂ ਮਿਊਜਿਕ ਉੱਪਰ ਸਟੈਪ ਸਿਖਾਂਦੇ ਐ। ਅੱਛਾ ਕੋਈ ਵੀ ਮਿਊਜ਼ਿਕ ਲਗਾ ਕੇ ਸਟੈਪ ਸਿਖਾਤਾ।
ਸਟੈਪਸ ਸਿਖਾਂਦੇ ਤਾਂ ਕਿ ਓਡੀ ਥੋੜੀ ਹੈਬੀਚੁਲ ਹੋਜੇ। ਹਾਂਜੀ ਹਾਂਜੀ ਤਾਂ ਕਿ ਬੋਡੀ ਥੋੜੀ ਹੈਬੀਚਲ ਹੋਜੇ। ਪੈਲੇ ਸਟਾਰਟਿੰਗ ਥੋੜਾ ਸਲੋ ਚੱਲਦਾ ਐ‌। ਲੇਕਿਨ ਜਦੋਂ ਤਾਨੂੰ ਟਾਈਮ ਹੋ ਜੇਗਾ ਓਥੇ ਕਲਾਸਿਸ ਕਰਦੇੇ ਹੋਏ ਤਾਨੂੰ ਹੈਬਿਟ ਹੋਏਗੀ ਓ ਕਰਨ ਦੀ। ਫੈਟ ਏਰੀ ਓ ਲੂਜ਼ ਹੁੰਦੀ ਏ ਕਿਉਂਕਿ ਬੋਡੀ ਵਰਕ ਕਰਦੀ ਏ ਨਾ। ਡਾਂਸ ਕਰਨਾ, ਹਾਂਜੀ ਡਾਂਸ ਕੋਈ ਓ, ਦੂਸਰਾ ਡਾਂਸ ਨੀ।
ਐਤੇ ਹਾਂ- ਹਾਂ। ਮਤ ਕੀ ਅੱਛਾ ਮ ਮਤ ਹਾਂ ਅੱਛਾ ਏਕ ਤਰੀਕੇ ਨਾਲ ਦੇਖੇਆ ਜਾਏ ਤੇ ਐਕਸਸਾਈਜ਼ ਵੀ ਹੋ ਗਈ ਤੇ ਡਾਂਸਿੰਗ ਵੀ ਹੋਗੀ। ਹਨਾ।
ਤੁਸੀ ਵੀ ਸਰਚ ਕਰੋ ਮੈਪ ਤੇ, ਕੀ ਪਤਾ ਹਾਂਜੀ-ਹਾਂਜੀ।
ਅੱਛੀ ਗੱਲ ਐ। ਅਪਨਾ ਹੋਰ ਮਜਾ ਵੀ ਹੋ ਗੇਆ, ਤਾਂ ਟਾਈਮਿੰਗ ਕੀ ਐ ਓਨਾਂ ਦੀ
ਟਾਈਮਿੰਗ ਸਵੇਰ ਦੀ ਵੀ ਐ, ਸ਼ਾਮ ਦੀ ਵੀ ਐ। ਓ ਟਾਈਮਿੰਗ ਸਵੇਰ ਦੀ ਵੀ ਐ, ਸ਼ਾਮ ਦੀ ਵੀ ਐ। ਉਹ ਸਾਡੇ ਹੈਗਾ ਕਿ ਅਸੀਂ ਕਿਸ ਟੈਮ 'ਤੇ ਸਾਨੂੰ ਸੂਟ ਕਰ ਰਿਹਾ
ਆ ਤਾਂ ਬੜੀ ਵਧੀਆ ਗੱਲ ਐ, ਜੇਕਰ ਸਵੇਰੇ-ਸਵੇਰੇ ਨਹੀਂ ਬਈ ਟਾਈਮ ਲੱਗਦਾ ਤੇ ਚਲੋ ਬੰਦਾ ਸ਼ਾਮੀ ਚਲਾ ਜਾਂਦਾ ਵੇ, ਹਨਾ
ਦੀ ਵੀ ਜੇੜੀ ਲੋਕਲ ਜਿੰਮ ਹੁੰਦੀ ਐ, ਉਹਨਾਂ ਵਿੱਚ ਹੁੰਦੀ ਐ ਜ਼ੂਬਾ ਕਲਾਸਿਸ ਟਾਈਮ ਹੁੰਦਾ ਏ ਕਿ ਇੰਨੇ ਤੋਂ ਇੰਨੇ ਟਾਈਮ ਤਕ ਜੂਬਾ, ਹਾਂਜੀ- ਹਾਂਜੀ, ਹਰ ਜਿੰਮ 'ਚ ਹੁੰਦੀ ਏ ਐਹ ਤੇ ਪੁੱਛਣਾ ਪੈਂਦਾ ਨਾ ਕਿ ਕੇੜੀ ਜਿੰਮ 'ਚ, ਹੋ ਰਹੀ ਏ, ਬ
ਅੱਛਾ। ਹਾਂ।
ਕਲ ਮੈਪ, ਮੈਪ ਚੋਂ ਵੀ ਪਤਾ ਕਿਆ, ਕਿ ਕਿੱਥੇ ਹੋ ਰਹੀ, ਕਿੱਥੇ ਨੀ ਹੋ ਰਹੀ
ਅੱਛਾ- ਅੱਛਾ, ਚਲੋ ਵਧ ਪਤਾ ਕੀ ਚੱਕਰ ਐ, ਬੜੀ ਮਤਲਬ ਕਿ ਯਾਰ ਐਕਚੁਲੀ ਪਤਾ ਕੀ ਐ, ਬਹੁਤ ਟਾਈਮ ਤੋਂ ਨਾ ਮੈਂ ਪਹਿਲੇ ਮੈਂ, ਜਦੋਂ ਚਲੋ ਆਪਾਂ ਛੋਟੇ ਹੁੰਦੇ ਸੀ ਥੋੜ੍ਹਾ ਸਕੂਲ ਵਗੈਰਾ ਜਾਂਦੇ ਸੀ, ਤਾਂ ਡਾਂਸ- ਵਾਂਸ ਵੀ ਕਰ ਲੈਂਦੇ ਸੀ, ਓ ਐਸ ਐਸਾ ਛੁੱਟ ਗਿਆ। ਤੇ ਸਮਝੋ ਛੁੱਟ ਈ ਗਿਆ ਲਾਈਫ ਵਿੱਚੋਂ, ਹੁਣ ਐੰਝ ਲੱਗਦਾ ਕੀ, ਪੈਰ ਸ਼ਾਇਦ ਅਸ ਚੁੱਕਿਆ ਈ ਨਹੀਂ ਜਾਣਾ, ਪਰ, ਪ੍ਰੈਕਟਿਸ ਤਾਂ ਸਭ ਸਭ ਕੁਛ ਸਿਖਾ ਦਿੰਦੀ ਏ, ਅਗਰ ਜਾਵਾਂਗੀ ਤੇ ਕੀ ਪਤਾ ਦੁਆਰਾ, ਹਮ
ਹਾਂਜੀ- ਹਾਂਜੀ, ਇਹਦੇ ਵਿੱਚ ਐਹੀ ਸਿਸਟਮ ਐ, ਕਿ ਪਹਿਲੇ ਬੋਡੀ ਖੋਲਦੇ ਆ ਥੋੜ੍ਹੀ ਜਿਹੀ ਪਹਿਲੇ ਥੋੜੇ- ਥੋੜੇ, ਆਈਸਤਾ- ਆਈਸਤਾ ਸਟੈਪ ਕਰਾਉਣਗੇ, ਛੋਟੇ- ਛੋਟੇ ਸਟੈਪ ਕਰਾਉਣਗੇ, ਜੇੜੇ ਨੋਰਮਲ
ਅੱਛ।
ਹੁੰਦੇ ਐ, ਜਦੋਂ ਤੁਸੀਂ ਸਿੱਖ ਲਓਗੇ, ਹੈਬੀਟ ਹੋ ਜੇਗੀ ਥੋੜ੍ਹੀ ਤੁਹਾਡੀ ਬੋਡੀ ਮੂਵ ਕਰਨ ਲੱਗ ਜੇਗੀ ਤਾਂ ਫੇਰ ਤਾਂ ਪ੍ਰੈਕਟਿਸ ਹੋ ਜਾਏਗੀ, ਮੁਸ਼ਕਿਲ ਵੀ ਨੀ ਲੱਗੇਗਾ, ਬੋਡੀ ਵੀ ਇਸ ਤਰੀਕੇ ਨਾਲ ਮੂਵ ਕਰ ਕਰੇਗੀ, ਅਗਰ ਤੁਸੀਂ ਇਹਦੀ ਪ੍ਰੈਕਟਿਸ ਕਰੋ ਥੋੜੀ ਬਾਡੀ ਖੋਲੋ, ਨਾਰਮਲ ਡਾਂਸ ਕਰੋ। ਹਾਂ, ਤਾਂਕਿ ਉੱਥੇ ਤਕਲੀਫ਼ ਨਾ ਹੋਏ ਕਰਨ 'ਚ
ਗੱਲ ਤਾਂ ਠੀਕ ਕਹਿ ਰਹੇ ਓ ਤੁਸੀਂ, ਥੋੜ੍ਹੀ ਬਹੁਤ ਪ੍ਰੈਕਟਿਸ ਕਰਾਂਗੀ ਤਾਂ ਫੇਰ ਚਲੋ, ਉੱਥੇ ਇਕਦਮ, ਸਭ ਦੇ ਸਾਹਮਣੇ ਬੇਵਕੂਫ ਨੀ ਬਣਾਂਗੀ
ਹਾਂ, ਥੋੜ੍ਹੀ ਜਿਹੀ ਆਪਣੀ ਬੋਡੀ ਨੂੰ, ਹੈਬੀਚੁਅਲ ਕਰਕੇ ਜਾਣਾ ਡਾਂਸ ਕਿਉਂਕਿ ਫੈਕਸੀਬਿਲਿਟੀ ਵੀ ਜ਼ਰੂਰੀ ਐ ਨਾ ਥੋੜ੍ਹੀ ਜਿਹੀ
ਬਹੁਤ ਜ਼ਰੂਰੀ ਐ, ਬਹੁਤ ਜ਼ਰੂਰੀ ਐ, ਤਾਂ ਐਹ ਜਿਹੜੇ ਨੇ ਜ਼ੁੰਬਾ ਕਲਾਸਿਸ ਵਾਲੇ ਐਹ ਵੀ ਕੋਈ ਡਾਇਟ ਪਲਾਨ ਵਗੈਰਾ ਵੀ ਸੈੱਟ ਕਰਦੇ ਐ ਕਿ
ਡਾਇਟ ਨੀ, ਮਤਲਬ ਜੇੜੀ ਫੈਟੀ ਚੀਜ਼ਾਂ ਹੋਣਗੀਆਂ, ਉਹ ਬੰਦ ਕਰ ਦੇਣਗੇ ਮਤਲਬ ਜਿਹਦੇ ਨਾਲ਼ ਫੈਟ ਬਣਦੀ ਰਹਿੰਦੀ ਏ, ਬਾਕੀ ਇੱਕ ਐਸੀ ਚੀਜ਼ ਏ, ਕਿ ਤੁਸੀਂ
ਹਾਂ, ਫਨ ਵੀ ਹੈਗਾ ਨਾਲੇ ਵੇਟ, ਜਲਦੀ ਉਹ ਹੁੰਦਾ ਲੂਜ਼ ਹੁੰਦਾ ਫੈਟ ਹੁੰਦੀ ਐ ਨਾ ਜਦੋਂ ਡਾਂਸ ਕਰੋਗੇ ਸਵੈਟ ਆਏਗਾ, ਤੁਹਾਨੂੰ ਆਪੇਸ ਫੀਲ ਹੋਏਗਾ, ਕਿ ਫੈਟ ਘੱਟ ਹੋ ਰਹੀ ਏ
ਹਾਂ- ਹਾਂ ਐਹ ਤੇ ਗੱਲ ਠੀਕ ਐ, ਅੱਛ
ਇੱਕ ਦਿਨ ਛੁੱਟੀ ਮਾਰੋ ਫੇਰ ਕੋਈ ਫੈਦਾ ਨੀ ਏ। ਕੋਂਟੀਨਿਊ ਹੋਏਗਾ ਇੱਕ ਟੈਮ ਉੱਥੇ ਜਾ ਕੇ ਕਰੋ ਇੱਕ ਟੈਮ ਆਪੇ ਕਰੋ ਘਰ।
ਅੱਛਾ ਕਿਆ ਸੋਂਗ ਵਗੈਰਾ ਲਗਾਂਦੇ ਐ? ਹਾਂ ਨੀ ਸੋਚਾਂਗੀ, ਮੈਨੂੰ ਅੱਛੇ ਵੀ ਲੱਗ ਰੀ ਐ ਤੁਆਡੀ ਗੱਲ।
ਕੋਈ ਵੀ
ਚਲੋ ਇਸੇ ਬਾਨੇ ਥੋੜ੍ਹਾ ਬੌਤ ਦੁਬਾਰਾ ਆਪਨੀ ਉਸ ਲਾਈਫ ਨੂੰ ਜੀਆਂਗੇ। ਜਓ ਡਾਂਸ -ਵਾਂਸ ਵੀ ਕਰ ਲੈਂਦੇ ਸੀ।
ਬਿਲਕੁਲ ਨੈੱਟ ਤੇ ਤਾ ਬੌਤ ਵਾਇਰਲ ਆ।
ਅੱਛਾ ਨਈ ਫਿਰ ਏਸ ਤਰ੍ਹਾਂ ਕਲਾਸਿਸ ਵਿੱਚ ਜਾਵਾਂਗੀ ਫ਼ੋਨ ਤੋਂ ਬੜਾ ਮਤਲ ਕੀ ਐ ਵੇ ਚਲੋ ਕਲਾਸਿਸ ਵਿੱਚ ਜੁਆਇਨ ਕਰਨ ਨਾਲ ਆਪਨੀ ਕੋਈ ਅਗਰ ਅਸੀ ਕੁੱਛ ਗਲਤ
ਹੈਲੋ ਅਵਾਜ ਨੀ ਆ ਰੀ, ਹੈਲੋ ਨਈ -ਨੀ ਅਵਾਜ਼ ਨੀ ਆ ਰੀ।
ਜੀ ਅੱਛਾ। ਅੱਛਾ ਹਾਂਜੀ ਅੰਜੀ ਪਰ ਏਦੇ ਨਾਲ, ਪਰ ਏਦੇ ਨਾਲ ਕੀ ਐ ਕਿ ਬੋਡੀ ਨੂੰ ਏਦੇ ਨਾਲ ਕੀ ਐ ਕਿ ਬੋਡੀ ਨੂੰ ਬੌਤ ਕਸ਼ਟ ਮਿਲਦੈ। ਅਤੇ ਜ਼ਿਆਦਾ ਅਬ ਡਾਇਟਿੰਗ ਕਰਨ ਦੀ ਵੀ ਲੋੜ ਨੀ ਹੇਗੀ ਸਵਾਦ ਵਾਲੀ ਚੀਜਾਂ ਵੀ ਖਾਣੀ ਮੈਂ ਤੇ ਸਬ ਖਾਂਦੀ ਆਂ। ਮੈਨੂੰ ਕੋਈ ਪ੍ਰੋਬਲਮ ਨਈ ਬਟ ਹਾਂ ਐ ਕਿ ਟਾਈਮ ਟੂ ਅ ਕਲਾਸਿਸ ਜਾਨਾ ਜ਼ਰੂਰੀ ਐ ਅਗਰ ਤੁਸੀ ਕਲਾਸ ਕੋਈ ਫੈਦਾ ਨੀ ਹੈਗਾ ਫੇਰ ਤੇ ਮੋਟਾਪਾ ਹੋਏਗਾ ਔਰ ਫੈਟ ਵੀ ਬੌਤ ਬਣੇਗੀ। ਐ ਚੱਕਰ ਏ, ਤਾਨੂੰ ਮੇਰੀ ਵਾਜ ਆ ਰੀ ਐ? ਅੱਛਾ- ਅੱਛਾ। ਨਈ
ਹਾਂ ਕੋਈ ਨੀ ਕੋਈ ਨੀ ਤੁਸੀ ਮੈਨੂੰ ਫ਼ੋਨ ਕਰ ਲੈਣਾ ਓਕੇ ਓਕੇ